ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ
ਹਾਂਜੀ ਠੀਕ ਠਾਕ ਜੀ ਤੁਸੀਂ ਸੁਣਾਓ
ਬਸ ਵਧੀਆ ਜੀ
ਹੋਰ ਕੀ ਕਰਦੇ ਪਏ
ਬਸ ਕੁਛ ਹੀ ਨੀ ਜੀ ਮੇਰਾ ਮੁੰਡਾ ਐਡਮਿਟ ਹੈਗਾ ਸੀ ਹੋਸਪਿਟਲ ਚ
ਅੱਛਾ ਜੀ ਕੀ ਗੱਲ ਹੋ ਗਈ
ਉਹ ਬਸ ਫਾਸਟ ਫੂਡ ਬਹੁਤ ਖਾਂਦੇ ਜੀ ਬੱਚੇ ਬਾਜ਼ਾਰ ਦਾ ਨਾ ਪਰੇਸ਼ਾਨ ਜਾ ਰਿਹਾ ਸੀ ਥੋੜ੍ਹਾ ਬਹੁਤ ਮੈਂ
ਬਸ ਜੀ ਸਾਰਿਆਂ ਘਰਾਂ 'ਚ ਹੀਏ ਉਹ ਹਾਲ ਹੈ ਬੱਚੇ ਮੁੜਦੇ ਹੀ ਨੇ ਫਾਸਟ ਫੂਡ ਖਾਣ ਤੋਂ
ਜੀ ਬਹੁਤ ਹੁਣ ਤੁਹਾਨੂੰ ਫੂਡ ਪੁੋਇਜ਼ਨ ਹੋ ਗਿਆ ਹੈ ਤੇ ਹਾਂ ਤੇ ਮੈਂ ਕਿਹਾ ਡਾਕਟਰ ਵੀ ਕਹਿ ਕਹਿ ਭਾਜੀ ਤਾਂ ਲਿਆ ਬਿਲਕੁਲ ਘਟਾ ਦ ਤੁਸੀਂ ਘਰ ਚ ਵੀ ਨਾ ਹੈ ਕਰੋ
ਅੱਛਾ ਜੀ
ਤੇ ਮੈਂ ਕਿਆ ਹੁਣ ਕੀ ਕਰ ਸਕਦੇ ਹਾਂ ਜੀ
ਬਸ ਜ ਜਿਹੜੇ ਫਾਸਟ ਫੂਡ ਨੇ ਨਾ ਇਹਨਾਂ ਨੇ ਬੱਚਿਆਂ ਦਾ ਬੜਾ ਬੁਰਾ ਹਾਲ ਕੀਤਾ ਹੋਆ ਬੱਚਿਆਂ ਦੇ ਅੰਦਰ ਰੋਟੀ ਹਟੀਆਂ 'ਤੇ ਜਾਂਦੀਆਂ ਨੇ ਤਿੰਨੋਂ ਟਾਈਮ ਇਹਨਾਂ ਨੂੰ ਬਰਗਰ ਚੌਮਿਨ ਵਗੈਰਾ ਦੇ ਦਿਉ ਤੁਸੀਂ
ਬਿਲਕੁਲ ਜੀ ਬਿਲਕੁਲ
ਇਹਦੇ ਵਿੱਚ ਸਾਡਾ ਵੀ ਹੱਥ ਹੁੰਦਾ ਏ ਅਸੀਂ ਆਪਣੇ ਬੱਚਿਆਂ ਨੂੰ ਖੁਦ ਖਵਾਉਂਦੇ ਹਾਂ
ਹਾਂਜੀ ਉਹ ਤੇ ਹੈ ਦੇਖੋ ਪਤਾ ਕਿਉਂ ਕਿਉਂ ਹੁੰਣਦੇ ਆਪਾਂ ਜਿਵੇਂ ਮੰਨ ਲਓ ਉਹਨਾਂ ਨੂੰ ਘਰ ਦੀ ਸਬਜ਼ੀ ਕੋਈ ਪਸੰਦ ਨਹੀਂ ਆਈ
ਹਾਂਜੀ
ਆਪਾਂ ਫੇਰ ਕਹਿ ਦਾਂਗੇ ਚੱਲ ਤੂੰ ਬਜ਼ਾਰੋਂ ਖਾਇਆ ਕੀ ਖਾਣਾ ਉਹ ਬੱਚਾ ਮੁੜ ਕੇ ਚਲਾ ਜਾਂਦਾ ਹਾਂ ਉਹ ਤਾਂ ਸਾਡੀ ਗ਼ਲਤੀ ਹੈ ਹੁਣ ਮੰਨ ਲਓ, ਮੈਂ ਤੇ ਆਪਣੇ ਘਰ ਵਾਲੇ ਦੀ ਗ਼ਲਤੀ ਕਰਢਦਾ ਜੀ ਦੇਖੋ ਉਹ ਕਈ ਵਾਰੀ ਕਹਿ ਦਿੰਦੀ ਹੈ। ਉਹਨੂੰ ਘਆ ਨੀ ਖਾਣਾ ਪਸੰਦ ਜਾਂ ਬਜਾਰੋਂ ਭਟੂ ੋਲੇ ਖਾਇਆ ਉਹਨੂੰ ਪੈਸੇ ਦੇ ਇੱਦੇ ਕੀ, ਇਹ ਗਲਤ ਗੱਲ ਹੈਗੀ ਹੈ ਇਹ ਚ ਹਮ
ਉਹ ਪਰੇਸ਼ਾਨੀ ਦੇ ਬਾਅਦ ਵਿੱਚ ਸਾਨੂੰ ਚੱਲਣੀ ਪੈਣੀ ਹੈ ਨਾ ਜਾਂ ਤਾਂ ਭਈ, ਉਹ ਫਾਸਟ ਫੂਡ ਵਾਲਿਆਂ ਨੇ ਕਹਿਣਾ ਹੈ ਵੀ ਤੁਸੀਂ ਸਾਡੇ ਕੋਲ ਖਾਧਾ ਸੀ ਅਸੀਂ ਹੁਣ ਟਰੀਟਮੈਂਟ ਕਰਵਾਉਂਦੇ ਹਾਂ। ਤੇ ਤੇ ਬੰਦਾ ਕਹੇ ਵੀ ਹਾਂ ਕੋਈ ਨੀ ਅਸੀਂ ਕਿਉਂ ਦੇਣਾ ਆਪਣੇ ਬੱਚੇ, ਬੱਚਿਆਂ ਨੂੰ ਅਸੀਂ ਖੁਦ ਵੀ ਅਵੋਇਡ ਕਰੀਏ ਆਪਣੇ ਬੱਚਿਆਂ ਨੂੰ ਵੀ ਕਹੀਏ ਵੀ ਤੁਸੀਂ ਵੀ ਨਾ ਖਾਓ, ਇਹ ਨਹੀਂ ਸਿਹਤ ਲਈ ਚੰਗਾ
ਹਮ ਤਾਂ ਮੈਂ ਦੋ ਚਾਰ ਕੇਸ ਹੋਰ ਦੇਖਿਆ ਉਹ ਜੇਹੇ ਉਹ ਵੀ ਆਈ ਕਹਿ ਜੀ ਇਹਦੇ ਪੇਟ ਚ ਦਰਦ ਹੋ ਰਿਹਾ ਹੈ,
ਸਭ ਦਾ ਹੀ ਹਾਲ ਸਾਡੇ ਵੀ ਨਾ ਨਾਵਦਿਆਂ ਦੇ ਘਰ, ਉਹ ਜੈਂਟਸ ਨੇ ਉਹਨਾਂ ਨੂੰ ਨਾ ਛੇ ਮਤਲਬ ਚਾਰ ਕੁ ਮਹੀਨੇ ਬਾਅਦ ਦਿੱਕਤ ਹੋ ਜਾਂਦੀ ਪੇਟ ਵਿੱਚ ਹਜੇ ਕਿ ਉਹ ਫਾਸਟ ਫੂਡ ਵਗੈਰਾ ਨਹੀਂ ਖਾਂਦੇ ਪਰ ਜਦੋਂ ਉਹ ਕਦੇ ਮਾੜਾ ਜਿਹਾ ਵੀ ਖਾ ਲੈਣ ਨਾ ਤਾਂ ਉਹ ਉਹਨਾਂ ਨੂੰ ਮਾੜਾ ਜਿ ਕੇ ਇੱਕ ਚੁੰਡੀ ਜਿੰਨਾ ਵੀ ਖਾ ਲੈਂਦਾ ਉਹਨਾ ਨੂੰੰ ਦਰ ਧਰ ਦਿੱਕਤ ਇੰਨੀ ਹੋ ਜਾਂਦੀ ਹੈ ਨਾ ਕਿ ਉਹ ਮੱਛਰ ਤਰ ਤੜਫਦੇ ਨੇ ਇੰਨਾ ਬੁਰਾ ਹਾਲ ਹੋ ਜਾਂਦਾ
ਉਹੀ ਇਹ ਬੇਕਾਰ ਚੀਜ਼ ਹੈਗੀ ਦੇਖੋ ਦੇਖੋ ਸਾਡੇ ਬਜ਼ੁਰਗ ਕਹਿੰਦੇ ਸੀ ਸਾਡੇ ਟਾਈਮ ਤੇ ਨਾ ਚੌਮਿਨ ਸੀ ਨਾ ਬਰਗਰ ਸੀ ਜਦੋ ਜਦੋਂ ਤੋਂ ਆਪਾਂ ਫੋਨ ਆਏ ਨੇ ਇਹ ਫੋਨ ਦਾ ਵੀ਼ਲਤ ਯੂਜ ਕਰਦੇ ਆ ਅੱਜ ਕੱਲ੍ਹ ਬੱਚੇ ਗੇਮਾਂ ਚ ਹੀ ਲੱਗੇ ਰ ਛੋਟੇ ਛੋਟੇ ਬੱਚੇ ਅੱਖਾਂ ਖ਼ਰਾਬ
ਸਾਡੇ ਬਜ਼ੁਰਗ ਤਾਂ ਹੀ ਦੇ ਤੰਦਰੁਸਤ ਨੇ, ਅਸੀਂ ਕਹਿੰਦੇ ਹਾਂ ਸਾਡੇ ਸਰੀਰਾਂ ਵਿੱਚ ਕੁਛ ਨਹੀਂ ਹੈਗਾ ਅਸੀਂ ਸਾਰੇ ਵੀਹ ਵੀਹ ਸਾਲਾਂ ਦੇ ਹਾਂ। ਅਸੀਂ ਤੁਰ ਨਹੀਂ ਪਾਉਂਦੇ ਜ਼ਿਆਦਾ ਦੇਰ ਅਸੀਂ ਪੌੜੀਆਂ ਨਹੀਂ ਚੜ੍ਹ ਪਾਉਂਦੇ ਸਾਡੇ ਸਾਹ ਫੁੱਲਦੇ ਨੇ, ਉਹਦਾ, ਰੀਜ਼ਨ ਕੀ ਹੈ, ਸਾਡੀਆਂ ਖੁਰਾਕਾਂ ਉਹੋ ਜਿਹੀਆਂ ਨੇ,
ਨਹੀਂ ਉਹ ਤਾਂ ਦੇਖੋ ਦੇਸੀ ਘੀ ਆਪਣਾ ਪਿਓਰ ਪਹਿਲੇ ਹੁੰਦਾ ਸੀ ਹੁਣ ਐਤਕੀ ਦੇਸੀ ਘੀ ਵੀ ਐ ਪਤਾ ਨਹੀਂ ਮਿਲਾਵ ਪਤਾ ਕਰਦੇ ਨੇ ਕੀ ਕਰਦੇ ਨੇ ਹੁਣ ਦੁੱਧ ਚ ਵੀ ਦੇਖਲੋ ਤੁਸੀਂ, ਮਲਾਈ ਵੀ ਨਹੀਂੀ ਆਉਂਦੀ ਸਹੀ ਤਰ੍ਹਾਂ,
ਤੁਸੀਂ ਦੇਸੀ ਘੀ ਕਹਿੰਦੇ ਹੋ ਤੁਸੀਂ ਪਨੀਰ ਲੈਣ ਚੱਲ ਜੋ ਪਨੀਰ ਐਵੇਂ ਜਿਵੇਂ ਰਬੜ ਖਾਂਦੇ ਪਏ ਹੋ ਤੁਸੀਂ।
ਬਿਲਕੁਲ ਜੀ ਬਿਲਕੁਲ ਔਰ ਦੂਸਰਾ ਇਹਨਾਂ ਦਾ ਪਤਾ ਕੀ ਇਹ ਜਿਹੜੇ ਡਾਇਰੀ ਵਾਲੇ ਹੁੰਦੇ, ਨਾ ਹਨ ਲਾਲਚ ਦੇ ਕਾਰਨ ਆਪਣਾ ਪਾਣੀ ਪਾ ਦੇਣਗੇ ਕਦੀ।
ਹਾਂ ਹਾਂ ਹਾਂ ਬਸ ਅੱਜ ਕੱਲ੍ਹ ਸ਼ੁੱਧ ਚੀਜ਼ਾਂ ਤਾਂ ਰਹੀੀਆਂ ਹੀ ਨ ਕਿ, ਬੱਚੇ ਖਾ ਪਾਉਣ, ਅਤੇ ਕੋਈ ਖਾ ਪਾਏ
ਦਾਦਾ ਦਾਦੀ ਹੁੰਦੇ ਸੀ। ਇਹਨਾਂ ਦੇ ਟਾਈਮ ਤੇ ਪੂਰੀ ਖੁਰਾਕਾਂ, ਹੁੰਦੀਆਂ ਸੀ। ਨਾਲੇ ਕੋਈ ਬਿਮਾਰੀ, ਨਈ ਹੁੰਦੀ ਸੀ। ਘਰ ਚ, ਕੋਈ ਕੁਛ ਨਈ, ਪਹਿਲੇ ਤੁਹਾਨੂੰ ਪਤਾ ਨੀ ਹੋਏ, ਕੀ ਘਰ ਦੇ ਵਿੱਚ ਗੋਇਆ, ਮਾਰਦੇ ਸ। ਨਾ
ਹਾਂਜੀ, ਪਹਿਲੇ ਟਾਈਮ ਤੇ, ਅਸੀਂ ਆਪਣੇ ਘਰਾਂ 'ਚ ਡੰਗਰ, ਰੱਖੇ ਹੁੰਦੇ ਸੀ। ਅਤੇ, ਅੱਜ ਦੇ ਟਾਈਮ, ਅਸੀਂ ਲੋਕ ਡੰਗਰ ਰੱਖਦੇ ਹੀ ਨਹੀਂ ਘਰਾ ਚ, ਅਸੀਂ ਕਹਿਣੇ ਹਾਂ ਸਾਡੇ ਕੋਈ ਨਈ, ਇਹਨਾਂ ਦਾ, ਇਹਨਾਂ ਦੀ ਦੇਖਭਾਲ ਕੀਤੀ। ਕੀਤੀ ਜਾਂਦੀ ਤੇ, ਉਹ ਬਜ਼ੁਰਗ ਸੀ। ਡੰਗਰਾਂ ਦੇ ਨਾਲ ਡੰਗਰ ਬਣੇ ਹੁੰਦੇ ਸੀ।
ਹੂ
ਅਸੀਂ ਲੋਕ, ਨਹੀਂ ਕਰ ਸਕਦੇ ਇਹ ਚੀਜ਼ਾਂ ਨਾ?
ਹੁੰ ਹੁ
ਅਸੀਂ ਕਹਿੰਣੇ ਹਾਂ, ਅਸੀਂ ਆਪਣੇ ਕਮਰਿਆਂ 'ਚ ਰਹੀਏ। ਅਸੀਂ ਆਪਣੇ ਏ ਸੀ ਆਂ, ਚੋਂ ਬਾਹਰ ਨ ਆਈਏ, ਤੇ ਉਹ ਕੰਮ ਨਈ ਨਾ ਹੁੰਦੇ ਸਾਡੇ ਸਰੀਰ, ਅੱਜ ਕੱਲ੍ਹ ਤਾਂ ਹੀ, ਖ਼ਰਾਬ ਨੇ
ਬਿਲਕੁਲ, ਜੀ ਬਿਲਕੁਲ।
ਤਾਂ ਹੀ, ਆਪਣੇ ਸਰੀਰ ਨਾਲ ਛੱਤੀ ਸੌ ਬਿਮਾਰੀਆਂ, ਲੈ ਕੇ ਬੈਠੇ ਦੇ ਹਾਂ। ਕਿਉਂਕਿ, ਅਸੀਂ ਲੋਕ ਸੋਲ ਬਣੇ ਹੋਏ ਹਾਂ, ਆਪਣੇ ਟਾਈਮ 'ਚ
ਬਿਲਕੁਲ, ਹੁਣ ਸਾਡੇ ਨਾ, ਇੱਕ ਪੜੋਸੀ ਹੈਗਾ ਸੀ। ਉਹਨੂੰ ਨਾ ਮਤਲਬ ਇੱਕਦਮ ਹੀ, ਮਤਲਬ ਮੈਗੀਆਂ ਮੂਗੀਆਂ ਹੱਸਦਾ ਸੀ।
ਹਾਂਜੀ ਹਾਂਜੀ
ਉਹਦੇ ਘਰ, ਮਤਲਬ ਉਹਨਾਂ ਨੇ ਸਾਰਾ ਪਰਿਵਾਰ, ਨਾ ਅਨਮੈਰਿਡ ਹੀ ਹੈਗਾ, ਸਾਰਾ। ਜਿਹੜਾ ਕੁਵਾਰਾ, ਕਹਿ ਲ ਲੋ ਕੁਵਰੇ, ਹੁੰਦੇ ਜਿਹੜੇ ਭੈਣ ਭਰਾ, ਉਹ ਨਾ ਦੋ ਭਰਾ ਦੋ ਭੈਣਾਂ ਸੀ।
ਹਾਂਜੀ।
ਏ ਦੇਖੋ ਜੀ ਉਹਨਾਂ ਨੂੰ ਉਹਦੀ ਭੈਣਾ, ਤੇ ਟੀਚਰਾਂ ਸੀ ਦੋਨੋ। ਤੇ ਭਰਾ ਕੀ, ਪਿੱਛੋਂ ਮੁੜ ਕੇ ਰੋਟੀ ਰਾਟੀ ਤੇ ਬਣਾਉਣੀ ਆਉਂਦੀ ਨੀ, ਉਹ ਬੜਾ, ਮੈਗੀਆਂ ਹੀ ਬਣਾਉਂਦਾ ਸੀ। ਉਹ ਇੱਕ ਦਿਨ ਐਸਾ, ਹਾਰਟ ਅਟੈਕ ਆਇਆ, ਉਹਦੀ ਵਿਚਚਾਰੇ ਦੀ। ਡੈਥ ਹੋ ਗਈ ਤੁਸੀਂ ਰੋਟੀ, ਨਹੀਂ ਖਵਾਉਂਦੀਆਂ ਸੀਂ। ਤੇ ਇਹ ਫਾਸਟ ਫੂਡ ਹੀ ਹੈ। ਕਿਸਮ ਦਾ, ਮੈਗੀ ਮੂਗੀ ਖ ਹੋਰ ਰਹਿ ਕੀ ਹੈ,
ਬਸ ਜੀ, ਅੱਜ ਕੱਲ੍ਹ ਕਮਾਈ ਵੀ ਇਹਨਾਂ ਦੀ ਹੈ, ਖਾ ਅੱਜ ਕੱਲ੍ਹ ਮਾਰਕੀਟ 'ਚ ਤੁਸੀਂ ਦੇਖੋ। ਅਸੀਂ ਲੋਕ ਚਲੋ, ਅਸੀਂ ਮਿਡਲ ਕਲਾਸ ਲੋਕ ਹਾਂ, ਅਸੀਂ ਲੋਕ ਕਿਸੇ ਦੇ ਅੱਗੇ ਹੱਥ ਅਸੀਂ, ਨਈ ਅੱਡ ਸਕਦੇ, ਅਸੀਂ ਕੀ ਆ ਸ਼ਰਮ ਦੇ ਨਾਲ, ਅਸੀਂ ਕਹਿੰਦੇ ਹਾਂ ਕੋਈ ਨਹੀਂ ਜਿੰਨਾ ਹੈ ਘਰਾਂ 'ਚ, ਖਾਈ ਜਾਂਦੇ ਹਾਂ। ਲਾਉਣ ਵਾਲੇ ਫਾਸਟ ਫੂਡ ਦੇ ਰੇਹੜੀਆਂ, ਲਾਈ ਜਾਂਦੇ ਨੇ, ਛੱਤੀ ਸੌ ਕੰਮ ਕਰੀ ਜਾਂਦੇ ਨੇ, ਅਤੇ ਦੇਖੋ ਜੀ, ਉਹੀ ਤੇ ਹੋਏ ਤਰੇ ਹੋਏ ਨੇ, ਅਸੀਂ ਲੋਕ ਤਾਂ ਘਰਾਂ 'ਚ ਬੈਠੇ ਹੋਏ ਹਾਂ, ਮੱਥੇ 'ਤੇ ਹੱਥ ਰੱਖ ਕੇ।
ਹਾਂ--ਹਾਂ ਬਿਲਕੁਲ -ਬਿਲਕੁਲ ਹੁਣ ਦੇਖੋ ਓ ਹੁਣ, ਤੀਹ ਪੈਂਤੀ ਹਜ਼ਾਰ ਦਾ ਬਿੱਲ ਬਣਾਏਗਾ, ਤੇ ਉਹਦਾ ਪੇਟ ਸਾਫ਼ ਕਰੇਗਾ। ਉਸ ਉਸ ਤੋਂ ਬਾਅਦ, ਉਹਨੇ ਹੁਣ ਮਨਾ ਕਰਤਾ ਸਾਨੂੰ ਵੀ ਕਹਿਦਾ ਤੁਸੀਂ ਘਰ ਚ, ਬਿਲਕੁਲ ਤੱਲੀ ਚੀਜ਼ ਤੇ ਰੋਟੀ ਦਾ ਵੀ ਕਹਿੰਦਾ ਤੁਸੀਂ ਚੁਪ ਪੜ ਗਈ ਏ ਨਾ, ਇਹਓ ਈ ਖਵਾਣੀ ਏ
ਹਾਂਜੀ।
ਕਹਿੰਦਾ ਬਿਲਕੁਲ ਤੇਲ ਦਾ ਮੈਨੂੰ ਘਰ ਤੁਹਾਨੂੰ ਬੂੰਦ ਵੀ ਨਾ ਮਿਲ ਜਾਵੇ ਮੈਂ ਕਿਹਾ ਚਲੋ ਕੋਈ ਗੱਲ ਨੀ ਭਾਜੀ ਸ ਤੇ ਥੋੜਾ ਬਹੁਤ ਤੇ ਹੈ ਏ, ਤੜਕਾ ਤੁੜਕਾ ਲਾਉਣ ਵਾਸਤੇ
ਚਲੋ, ਬੱਚੇ ਨੂੰ ਥੋੜ੍ਹੇ ਟਾਈਮ ਜਿੰਨਾ ਟਾਈਮ ਡਾਕਟਰ ਕਹਿੰਦੇ ਨੇ, ਉਹਨਾਂ ਟਾਈਮ ਉਹਨੂੰ ਬੋਇਲ ਵਗੈਰਾ, ਦਿਓ। ਤਾਂ ਕਿ, ਥੋੜ੍ਹੀ ਰਿਕਵਰੀ ਤੇ, ਹੋ ਪਾਏ ਉਹਦੀ ਬੋਡੀ ਚ।
ਹੁੰ, ਤੇ ਆਪਾਂ ਫੇਰ, ਉਹਨੂੰ ਕਿਹਾ ਬਈ ਡਾਕਟਰ ਨੂੰ ਆਪਾਂ, ਕਹਾ ਕੋਈ ਨੀ ਆਪਾਂ ਬੰਦ ਕਰਦਾਂ ਗੇ। ਤੇਲ ਤਾਂ, ਬਿਲਕੁਲ ਹੀ ਬੰਦ, ਸਬਜ਼ੀਆਂ--ਸੁਬਜ਼ੀਆਂ ਤੇ ਥੋੜਾ ਬਹੁਤ ਚੱਲੂਗਾ, ਕਹਿੰਦੇ ਹਾਂਜੀ, ਉਹ ਤਾਂ ਚਲੋ ਟੇਸਟ ਵਾਸਤੇ ਤੁਸੀਂ ਚਲੋ, ਥੋੜ੍ਹਾ ਬਹੁਤ ਕਰ ਲਿਓ? ਤੇ ਦੂਜਾ ਪਤਾ, ਕੀ ਆਪਾਂ ਏ ਸੀ, ਮੈਂ ਕਿਹਾ, ਬਿਲਕੁਲ ਬੰਦ ਕਰਦੋ ਭਰਾਵਾ। ਕੋਈ ਫਾਇਦਾ ਨੀ ਹੈ ਪੈਸੇ ਲੱਗ ਜਾਣੇ ਤੁਹਾਡੇ ਤੀਹ ਪੈਂਤੀ ਹਜ਼ਾਰ, ਕੋਈ ਨੀ ਉਹ ਦੇਖਦੇ ਵੀ।
ਕਿਸੇ ਨੂੰ ਤੁਸੀਂ ਸਹੀ ਗੱਲ ਵਾਸਤੇ ਦੋਗੇ ਨਾ ਅਗਲਾ ਗਾ ਹੈ ਮੇਰਾ ਮਾੜਾ ਸੋਚਦਾ ਪਿਆ। ਅੱਜ ਕੱਲ੍ਹ ਜੀ ਜ਼ਮਾਨਾ ਹੀ ਨਹੀਂ ਰਿਹਾ ਕਹਿੰਦੇ ਨੇ ਚੁੱਪ ਕਰੇ ਰਹੋ, ਬਸ।
ਮੈਨੂੰ ਤਾਂ ਇਹੀ ਫਿਕਰ ਹੁੰਦਾ ਕਿ ਲੋਕੀ ਕਿਵੇਂ ਹੋਸਪਿਟਲ ਚ ਰਹਿ ਜਾਂਦੇ ਨੇ ਐਵੇਂ ਬਿਮਾਰੀਆਂ ਲੱਗੀਆਂ। ਹੋਆਂ ਬੜੀਆਂ ਮੁਸੀਬਤਾਂ ਚੱਲੀਆਂ ਨੇ।
ਬੜੀਆਂ ਜੀ ਬੜੀਆਂ, ਅਸੀਂ ਲੋਕ ਕਹਿੰਦੇ ਹਾਂ ਭ ਸਾਡੇ ਘਰਾਂ 'ਚ ਬਿਮਾਰੀਆਂ ਨੇ ਤੁਸੀਂ ਕਹਿੰਦੇ ਨੇ ਘਰੋਂ ਬਾਹਰ ਨਿਕਲ ਕੇ ਦੇਖੋ ਪਤਾ ਲੱਗਦਾ ਕਿ ਜਿਵੇਂ ਕਹਿੰਦੇ ਨੇ ਨਾਨਕ ਇੱਕ ਦੁਖੀ ਸਭ ਸੰਸਾਰ ਉਹ ਹਾਲ ਹੋਇਆ ਦਾ ਬਾਹਰ।
ਬਿਲਕੁਲ- ਬਿਲਕੁਲ।
ਘਰਾਂ 'ਚ ਪਰੇਸ਼ਾਨੀਆਂ ਨੇ ਕਈਆਂ ਦੇਆਂ ਦਿਖਦੀਆਂ ਨੇ, ਕਈਆਂ ਦੇ ਦਿਖਦੀਆਂ ਨਹੀਂ।
ਮੈਂ ਤੇ ਉਹ ਵੀ ਦੇਖ ਰਿਹਾ ਜੀ ਛੋਟੇ ਛੋਟੇ ਬੱਚਿਆਂ ਨੂੰ ਅੱਖਾਂ ਦੇ ਉਪਰੇਸ਼ਨ ਹੁੰਦੇ ਦੇਖੇ ਨਾ ਇੱਥੇ।
ਦਿੱਕਤ ਅਜਕ ਉਹਦਾ ਵੀ ਰੀਜ਼ਨ ਹੈ ਅਸੀਂ ਮਾਂ ਪਿਓ ਖੁਦ ਆਪਣੇ ਬੱਚਿਆਂ ਨੂੰ ਗਲਤ ਕ ਸੁਜੈਸਟ ਕਰਦੇ ਹਾਂ ਅ ਬੱਚਿਆਂ ਨੂੰ ਫੋਨ ਦਿੰਦੇ ਆਾਂ ਬੱਚੇ ਚਲਾਓ ਤੁਸੀਂ, ਮੈਂ ਆਪਣੇ ਘਰ ਦਾ ਕੰਮ ਕਰ ਲਾਂ।
ਚਾਰ ਹੁੰਦਾ। ਤੇ ਆਪਣਾ ਮੰਮੀ ਉਹਦੀ ਦੇਖ ਨੀ ਪਾਉਂਦੀ ਉਹ ਕਹਿੰਦਾ, ਮੈਨੂੰ ਫੋਨ ਗੇਮ ਵੇਖਣਾ, ਯੂਟਿਊਬ ਤੇ ਵੇਖਦੇ ਨੇ।
ਇਹ ਚੀਜ਼ਾਂ ਸਾਡੇ ਕੋਲ ਖੁਦ ਨੇ, ਕੱਲ੍ਹ ਨੂੰ ਫਿਰ ਉਹਦਾ ਸਾਹਮਣਾ ਬੱਚਿਆਂ ਨੂੰ ਕਰਨਾ ਪੈਂਦਾ।
ਹਮ, ਹੁਣ ਸਾਡੇ ਨਾ ਸਾਹਮਣੇ ਘਰ ਦੇ ਬਾਹਰ ਦੋ ਢਾਈ ਸਾਲ ਦਾ ਬੱਚਾ ਹੈ, ਮੁਸ਼ਕਿਲ ਨਾਲ ਉਹਨੂੰ ਚਸ਼ਮਾ ਲੱਗਿਆ ਅਜੇ ਵੀ ਉਹਨੂੰ ਦਿਖਦਾ ਨੀ, ਹਾਂ ਦੋ ਢਾਈ ਸਾਲ ਦਾ ਜੇਕੀ ਉਹ
ਹਾਂ, ਤੇ ਕੀ ਬੱਚਾ ਹੁੰਦਾ ਦੋ ਢਾਈ ਸਾਲ ਦਾ।
ਕੁਛ ਨੀ ਹੈਜ ਜੀ ਦੇਖੋ ਚਸ਼ਮਾ ਮਤਲਬ ਉਹਨੂੰ ਨਾ ਅੱਖਾਂ ਦਰਦ ਹੁੰਦੀਆਂ, ਰੋਂਦਾਏ ਬੜਾ, ਉਹ ਸਿਰ ਦਰਦ ਹੁੰਦਾ ਉਹਦਾ।
ਹਾਂ।
ਮੰਮੀ ਨੇ ਉਹਨੂੰ ਜੰਮਦੇ ਈ ਹਾਂਜੀ ਭਜਨ ਸੁਣ ਲਓ, ਹਾਂਜੀ ਇਹ ਫੋਨ ਵੇਖ ਲ ੋ ਸਰੋ ਹੋਏਗਾ ਨਹੀਂ। ਉਹ ਫੇਰ ਉਹ ਦੇਖਦਾ ਲੈਟ ਦਿਖਦੀ ਬੱਚੇ ਨੂੰ, ਦੋ- ਢਾਈ ਸਾਲ ਦੇ ਬੱਚੇ ਨੂੰ ਕੋਈ ਸਮਝ ਨਹੀਂ।
ਬਿਲਕੁਲ -ਬਿਲਕੁਲ। ਬਿਲਕੁਲ, ਅਸੀਂ ਵਿਗਾੜੇ ਹ ਔਰ ਬੱਚੇ ਵੀ ਉਹਨਾਂ ਨੂੰ ਵੀ ਫੋਨਾਂ ਦਾ ਪਤਾ ਹੈ, ਨਾਲ ਹੀ ਫੋਨ ਵੇਖਦੇ ਹੀ ਛਾਲਾਂ ਮਾਰਨ ਲੱਗ ਜਾਂਦੇ ਨੇ, ਅਸੀਂ ਆਪਣਾ ਜਦੋਂ ਅੱਠਵੀਂ- ਅੱੱਠਵੀਂ ਕਲਾਸ 'ਚ ਹੋਏ ਆ ਨਾ ਤਾਂ ਆਪਣੇ ਘਰਾਂ 'ਚ ਟੱਚ ਫੋਨ ਆਏ ਨੇ। ਤੇ ਅੱਜ ਕੱਲ ਤੁਸੀਂ ਬੱਚੇ ਤੀਜੀ ਕਲਾਸ ਬੱਚ ਨਹੀਂ ਆਂਦੇ ਬੱਚੇ ਕਹਿੰਦੇ ਜੀ ਫੋਨ ਚਾਹੀਦਾ ਸਾਨੂੰ
ਉਹ ਕੁੱਛ ਪਤਾ ਹੀ ਹੈ ਸਕੂਲ ਵਾਲਿਆਂ ਦੀ ਵੀ ਦਿੱਕਤ ਹੈਗੀ ਨਾ, ਅੱਜ
ਹਾਂ ਬੱਚੇ ਕਹਿੰਦੇ ਫੋਨ ਦਿੳ ਨਹੀਂ ਤਾਂ ਅਸੀਂ ਰੋਟੀ ਨਹੀਂ ਖਾਣੀ।
ਹਾਂ ਹੋਰ ਭਾਨਾ ਸਭਸੇ ਵੱਡਾ ਹੈ, ਸਕੂਲ ਵਾਲਿਆਂ ਨੇ ਕੰਮ ਭੇਜਿਆ। ਸਕੂਲ ਵਾਲਿਆ ਨੇ ਕੰਮ ਭੇਜਿਆ, ਹਾਂ ਇਹ ਜਿਹੜੀ ਹੈ ਲੋਕ ਲੋਕਡਾਊਨ ਤੋਂ ਬਾਅਦ ਹੀ ਹੋਇਆ ਕੰਮ ਦੋ ਹਜ਼ਾਰ ਉੱਨੀ ਤੋਂ ਬਾਅਦ ਨਾ ਵੀਹ ਤੋਂ ਬਾਅਦ ਇਹ ਤੇ ਖਰਾ ਇਹ ਤੇ ਖਰਾਬ ਈ ਐ। ਸਾਡੇ ਇੱਧਰ ਗੌਰਮੈਂਟ ਸਕੂਲ ਐ।
ਹਾਂ।
ਉੱਥੇ ਟੈਬ ਕੀਤੇ ਬੱਚਿਆਂ ਨੂੰ ਨਾ ਦਿੱਤੇ ਹੋਏ ਨੇੇ ਬਈ ਹਾਂ, ਤੁਹਾਡੇ ਪੜ੍ਹ ਹਾਂ ਤੁਹਾਡੇ ਪੜ੍ਹੋ ਤੁਸੀਂ। ਤੇ ਉਹ ਵੀ ਕੁੱਝ ਗ਼ਲਤ ਚੀਜ਼ ਹੈ ਸਰਕਾਰ ਨੂੰ, ਹਾਂ ਬਈ ਤੇ ਤੁਸੀਂ ਸਕੂਲ ਦੇ ਟਾਈਮ ਦਿਓ ਤੇਂ ਸ਼ਾਮੀ ਲੈ ਲਓ।
ਬਿਲਕੁਲ ਤੁਸੀਂ ਕਰਨ ਵਾਲੀਆਂ ਚੀਜ਼ਾਂ ਕਰੋ, ਆਪਣੇ ਫੀਸਾਂ ਮਾਫ਼ ਕਰੋ, ਜਿਹੜੇ ਜਿਹੜੇ ਕੰਮ ਕਰਨ ਵਾਲੇ ਨੇ।
ਹ
ਫੀਸਾਂ ਮਾਫ਼ ਕਰੋ ਸਕੂਲ ਚ ਕਈ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਚੀਜ਼ਾਂ ਬੱਚ ਬੱਚਿਆਂ ਨੂੰ ਦਿਓ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਯੂਨੀਫੋਰਮਾਂ ਦੇ ਦੋ ਤੁਸੀਂ
ਹਾਂ-ਹਾਂ, ਹੁਣ ਟੈਬ ਵੀ ਘੱਟੋ ਘੱਟ ਤੀਹ ਪੈਂਤੀ ਹਜ਼ਾਰ ਦਾ ਆਂਦਾ ਅੱਜ ਦੇ ਜਮਾਨੇ।
ਹਾਂ, ਬਿਲਕੁਲ- ਬਿਲਕੁਲ
ਔਰ ਹੈ ਤੇ ਲੱਖਾਂ ਰੁਪਏ ਚ ਵੀ ਲੇਕਿਨ ਐ ਜਿਹੜਾ ਨੋਰਮਲ ਹੁੰਦੇ ਜਿਹੜੇ ਆ। ਔਰ ਉਸ ਤੋਂ ਬਾਅਦ ਹਾਂ, ਫਰੀ ਨੀ ਐ ਹੁਣ ਐ ਐਈ ਵੀਹ ਬਾਈ ਹਜ਼ਾਰ ਰੁਪਏ ਬੱਚੇ ਨੂੰ ਅਗਰ ਤੁਸੀਂ ਸਕੋਲਰਸ਼ਿਪ ਦੇ ਦੋ ਪੜ੍ਹਨ ਵਾਸਤੇ ਤੇ ਕੁੱਛ ਦੇ ਦੋ ਫਾਇਦਾ ਬਹੁਤ ਹੁੰਦਾ ਓਦਾ
ਇਹ ਤੇ ਹੈਈ ਇਹ ਚੀਜ਼ਾਂ ਨੀ ਨਾ ਦੇਣੀਆਂ ਪਰ ਬੱਚੇ ਬੱਚਿਆਂ ਨੂੰ ਅਸੀਂ ਆਪਣੇ ਉਹਨਾਂ ਨੇ ਉਹ ਚੀਜ਼ਾਂ ਦੇਣੀਆਂ ਜਿਹਨਾਂ ਦੇ ਨਾਲ ਬੱਚਿਆਂ ਦੇ। ਘਰ ਵੀ ਖ਼ਰਾਬ ਹੋਣ
ਉਹ ਤੇ ਆਈਏ ਹੁਣ ਉਹਨਾਂ ਨੂੰ ਸਿਮ ਵੀ ਬਕਾਇਦਾ ਓਹਨਾਂ ਨੇ ਲਿਆ ਕੇ ਦਿੱਤੀ। ਨੈੱਟ ਵਾਲੀ ਨਾ ਕੋਈ ਰਿਚਾਰਜ ਕਰਵਾਣਾ ਨਾ ਕੋਈ ਕੁਛ ਕਰਾਣਾ।
ਹਾਂਜੀ-ਹਾਂਜੀ, ਇੱਕ ਚੀਜ਼ਾਂ ਹੈਗੀਆਂ ਨੇ ਜੀ ਇਹਨਾਂ ਨੂੰ ਚਾਹੀਦਾ ਆ ਚੀਜ਼ਾਂ ਨਾ। ਕਰਨ ਬੱਚਿਆਂ ਦੇ ਸਕੂਲਾਂ 'ਚ ਫੀਸਾਂ ਮਾਫ਼ ਕਰਨ ਹੋਰ ਬੱਚਿਆਂ ਨੂੰ ਕਈ ਸਹੂਲਤਾਂ ਦੇਣ। ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਦੀਆਂ ਫੀਸਾਂ ਮਾਫ਼ ਕਰਨ ਇਹ ਚੀਜ਼ਾਂ ਕਰਨ ਕਰਨ ਵਾਲੀਆਂ।
ਬਿਲਕੁਲ-ਬਿਲਕੁਲ, ਬਾਕੀ ਆਪਾਂ ਤਾਂ ਇਹੀ ਸਮਝਾ ਸਕਦੇ ਆ ਵੀ ਦੇ ਖੋ ਆਪਣੇ ਬੱਚਿਆਂ ਨੂੰ ਸਮਝਾਣਾ ਵੱਡਾ ਹੱਥ ਤੁਹਾਡਾ
ਸਮਝਣਾ ਓਹੇ ਤਾਂ ਆਪਣੀ ਆਪਣੀ ਮਰਜ਼ੀ ਐ ਸਭ ਦੀ। ਬਾਕੀ ਸਮਝਦਾ ਤਾਂ ਕੋਈ ਨੀ। ਤੇ ਅਸੀਂ ਲੋਕ ਸਲਾਹ ਜ਼ਰੂਰ ਦਿਨੇ ਆ ਸਭ ਨੂੰ
ਹੂੰ, ਚਲੋ ਠੀਕ ਐ ਜੀ ਸਤਿ ਸ੍ਰੀ ਅਕਾਲ ਜੀ।
ਓਕੇ ਜੀ ਸਤਿ ਸ਼੍ਰੀ ਅਕਾਲ, ਓਕੇ ਜੀ ਮੈਨੂੰ ਵੀ ਕੋਲ ਆ ਰਹੀ ਆ ਵਿੱਚ।